ਹੈਲੋ, ਹਾਂਜੀ -ਹਾਂਜੀ- ਹਾਂਜੀ। ਸਤਿ ਸ਼੍ਰੀ ਅਕਾਲ ਜੀ।
ਹੋਰ ਸੁਣਾਓ, ਠੀਕ ਓ ਤੁਸੀਂ?
ਹਾਂਜੀ ਵਧੀਆ ਤੁਸੀਂ ਦੱਸੋ? ਹਰ ਕੌਲਜ ਨਾਲ ਹਰ ਕੌਲਜ ਨਾਲ ਸਾਡੀ ਕਿੱਥੇ ਕ ਹੋਈ ਦੁਬਾਰਾ।
ਹਾਂਜੀ- ਹਾਂਜੀ।
ਬਸ, ਵਧੀਆ ਬੇਟੇ।
ਕੀ ਬਣ ਰਿਹਾ ਅੱਜ ਤੁਹਾਡੇ ਲੰਚ ਵਿੱਚ?
ਅਹ ਲੰਚ ਵਿੱਚ ਬਣ ਗਿਆ, ਰਾਜ-ਮਾਹ ਚਾਵਲ।
ਚਲੋ ਵਧੀਆ ਅੱਜ ਰਾਜ- ਮਾਹ ਚਾਵਲ ਖਾਓ। ਖੁਸ਼ ਹੋ ਕੇ ਖਾਂਦੇ ਲੋਕੀ ਹਨਾ।
ਆਹੋ ਸਾਡੇ ਤੇ ਤਾ ਇੱਥੇ ਬਣਦੇ ਰਹਿੰਦੇ ਦੂਏ-ਤੀਏ- ਚੌਥੇ ਦਿਨ ਮਤਲਬ।
ਵਾਹ! ਵਧੀਆ ਸਾਡੇ ਤੇ ਇੱਥੇ ਹਫ਼ਤੇ 'ਚ ਇੱਕੋ ਵਾਰੀ ਬਣਦੇ ਆ ਬਸ।
ਅੱਛਾ- ਅੱਛਾ ਕਈ ਵਾਰੀ ਦੋ ਵਾਰੀ ਬਣ ਜਾਂਦੇ ਕਈ ਵਾਰੀ ਇੱਕੋ ਵਾਰੀ ਬਣਦੇ ਆ ਹਫਤੇ 'ਚ
ਉਹ ਵੀ ਨੀ ਬਣਦੇ ਕਈ ਵਾਰੀ ਉਹ ਵੀ ਨੀ ਬਣਦੇ ਸਾਡੇ ਤੇ ਰਾਜਮਾਹ
ਸਾਡੇ ਤੇ ਖਾਂਦੇ ਨੀ ਉਹ ਮੇਰਾ ਨਿੱਕਾ ਤੇ ਕੱਖ ਨੀ ਖਾ ਕੇ ਰਾਜੀ। ਉਹਨੂੰ ਕੋਈ ਦਾਲ ਨੀ ਚਾਹੀਦੀ। ਉਸੇ ਉਹਨੂੰ ਚਨੇ ਪਸੰਦ ਆ। ਮੋਟੇ ਹੋਣ ਉਹ ਚਿੱਠੇ ਹੋਣ ਕਾਲੇ ਹੋਣ।
ਠੀਕ ਏ ਠੀਕ ਐ। ਨਹੀਂ ਸਾਡੇ ਵੀ ਇੱਧਰ ਇਹ ਸਾਬ ਪਤਾ ਕੀ ਕਈਆਂ ਨੂੰ ਦਾਲਾਂ ਨੀ ਪਸੰਦ ਹੁੰਦੀਆਂ। ਦਾਲਾਂ ਨੀ ਪਸੰਦ ਮੈਂ ਖੁਦ ਆਪ ਦਾਲਾਂ ਨੀ ਖਾ ਸਕਦੀ ਇਨੀ ਨਾ ਮੈਂ ਰਾਜ -ਮਾਂਹ ਚਾਵਲ ਖਾ ਸਕਦੀ। ਨਾ ਮੈਂ ਕੜੀ ਖਾ ਸਕਦੀ ਆਂ। ਮੈਂ ਨੀ ਆ ਖਾ ਸਕਦੀ ਮੈਨੂੰ ਨੀ ਪਸੰਦ ਹੈਗੇ।
ਕੀ ਸਬਜੀ- ਸੁਬਜੀ ਕੀ ਸਬਜ਼ੀ ਪਸੰਦ ਆ।
ਆਂ ਸਬਜ਼ੀਆਂ ਪਸੰਦ ਹੈਗੀਆ ਮੈਨੂੰ। ਸਬਜ਼ੀ ਭਾਵੇਂ ਕੋਈ ਵੀ ਹੋਵੇ। ਪਰ ਐੱ ਨੀ ਮੇਰੇ ਕੋਲ ਖਾਧੀ ਜਾਂਦੀ।
ਮੈਨੂੰ ਬਸ ਇੱਕ ਭਿੰਡੀ ਪਸੰਦ ਨੀ ਐ।
ਹੂੰ
ਬਸ ਬਾਕੀ ਸਭ ਕੁਛ ਪਸੰਦ ਆਂ।
ਅੱਛਾ - ਅੱਛਾ ਠੀਕ ਐ। ਮੈਂ ਬਸ ਮੇਰੇ ਕੋਲੋ ਦਾਲਾਂ ਨੀ ਖਾਧੀਆ ਜੇ ਦਾਲਾਂ ਰਾਜ - ਮਾਹ ਇਹ ਚੀਜ਼ਾਂ ਨੀ ਖਾਧੀਆਂ। ਯਨੀ ਕੜ੍ਹੀ ਨੀ ਖਾਦੀ ਜਾਂਦੀ, ਕੀ ਪਤਾ ਨਹੀ ਖਾਦੀ ਜਾਂਦੀ। ਹਾਂ ਪਸੰਦ ਈਂ ਨੀ ਐ। ਮੇਰੇ ਕੋਲ ਨੀ ਖਾਧੀ ਜਾਂਦੀ, ਮੇਰੇ ਕੋਲ ਮੈਨੂੰ ਏਦਾਂ ਲੱਗਦਾ ਕਿ ਮੈਂਨ ਚੰਗਾ ਨਾ ਈ ਖਾਵਾਂ ਰੋਟੀ।
ਤਰੀ ਆਲੀਆਂ ਸਬਜ਼ੀਆਂ ਦਾ ਸਾਨੂੰ ਸਵਾਦ ਆਂਦਾ। ਮੈਨੂੰ ਤਾਂ ਦਾਲ ਚਾਵਲ, ਰਾਜ ਮਾਹ ਚਾਵਲ, ਕੜ੍ਹੀ ਚਾਵਲ, ਸਭ ਕੁਛ ਪਸੰਦ ਆ।
ਨਹੀਂ ਮੈਨੂੰ ਬਾਕੀ ਆਲੂ ਪਨੀਰ ਹੋ ਗਿਆ, ਪਨੀਰ ਹੋ ਗਿਆ। ਵਿਆਹ ਦੂਜੀਆਂ ਆਲੂਆਂ ਦੀਆਂ ਸਬਜ਼ੀਆਂ ਪਨੀਰ ਦੀਆਂ ਸਬਜ਼ੀਆਂ ਸਾਰੀਆਂ ਮੈਂ ਖਾ ਲੈਨੀ ਆ।
ਹਾਂ ਭਿੰਡੀ, ਬੀਨਸ ਵਗੈਰਾ ਸਭ ਕੁਛ ਬਾਕੀ।
ਬਾਕੀ ਸਾਰਾ ਕੁਛ ਖਾਨੀ ਆ। ਮੈਂ ਹਰੀਆਂ ਸਬਜ਼ੀਆਂ ਸਾਰੀਆਂ ਖਾਨੀ ਆਂ। ਪਰ ਮੈਂ ਇੱਕ ਉਹ ਦਾਲਾਂ ਕੜੀ ਤੇ ਇੱਕ ਰਾਜਮਾਂਹ ਚਾਵਲ ਨੀ ਖਾਦੇ ਜਾਂਦੇ। ਹਾਂ ਹਜੇ ਤੇ ਮੈਂ ਚਟ ਚਨੇ ਵੀ ਖਾ ਲੈਂਣੀ ਆ। ਚਨੇ ਮੈਂ ਖਾ ਲੈਨੀ ਖੁਸ਼ ਹੋ ਕੇ ਪਰ ਮੇਰੇ ਕੋ ਐਂ ਨੀ ਖਾਧੇ ਜਾਂਦੇ।
ਅੱਛਾ- ਅੱਛਾ ਚਣੇ ਕਿਹੜੇ ਮੋਟੇ ਕਾਲੇ
ਹਾਂ ਕਾਲੇ ਕਾਲੇ- ਚਿੱਟੇ ਦੋਨੇ।
ਅੱਛਾ- ਅੱਛਾ ਚਣੇ ਨੋਨ ਵੈਜ ਖਾਂਦੇ ਹੋ ਤੁਸੀਂ।
ਹਾਂ ਨੋਨ ਵੈਜ ਵੀ ਖਾ ਲਈ ਦਾ ਆਪਾਂ।
ਅੱਛਾ- ਅੱਛਾ ਕਈ ਲੋਕ ਬਿਲਕੁਲ ਨੀ ਆ ਵੈਜੀਟੇਰੀਅਨ ਹੁੰਦੇ ਆ ਨਾ।
ਹਾਂ ਨਹੀਂ- ਨਹੀਂ ਕਦੀ- ਕਦੀ।
ਕਦੀ- ਕਦੀ।
ਜਦੋਂ ਹਿਸਾਬ ਬਣੇ ਉਦੋਂ। ਪੈ ਥੋੜੀ
ਜਦੋਂ ਮ ਮਤਲਬ ਜਦੋਂ ਮਨ ਕਰ ਗਿਆ।
ਹਾਂ ਬਸ ਕਿਉਂਕਿ ਮੇਰੀ ਮੰਮਾ ਨੀ ਨਾਂ ਖਾਂਦੇ ਇਸ ਕਰਕੇ ਫਿਰ ਸਾਡੇ ਘਰ ਉਸ ਹਿਸਾਬ ਨਾਲ ਈ ਬਣਦਾ।
ਮੇਰੇ ਮੰਮਾ ਵੀ ਨੀ ਖਾਂਦੇ।
ਪਤਾ ਨੀ ਕਿਉਂ ਨਹੀਂ ਖਾਂਦੀਆਂ ਆ ਮੰਮੀਆਂ ਕਿਉਂ ਨੀਂ
ਮੰਮੀਆਂ ਕਿਉਂ ਨੀਂ ਦੀ ਖਾਂਦੀਆਂ ਸਮਝ ਨਹੀਂ ਆਂਦੀ ਕਿਸੇ ਦੀ ਨੀ ਜਿਹਦੀ ਨੀ ਦੇਖ ਲਓ ਉਹਦੀ ਵੀ ਨੀ ਖਾਂਦੀ ਹੋਏਗੀ।
ਹਾਂ, ਮੇਰੇ ਕੋਲ ਇੱਕ ਦੋ ਫਰੈਂਡ ਸੀਦਾ ਮੰਮੀਆਂ ਵੀ ਨੀ ਖਾਂਦੀਆਂ, ਮੰਮੀਆਂ ਹੀ ਖਾਂਦੀਆਂ
ਆਹ, ਬਾਕੀ ਸਾਰੇ ਖਾ ਲੈਂਦੇ ਆ
ਕੀ ਪਤਾ ਮੰਮੀਆਂ ਨੂੰ ਕੀ ਹੋ ਜਾਂਦਾ ਏ ਸਮੇਂ ਤੋਂ ਕੁਛ ਕੁੱਝ ਸਮੇਂ ਬਾਅਦ
ਸਮੈਲ, ਆਦੀ ਸਮੈਲ, ਆਹ ਪਹਿਲੇ ਸਾਡੇ ਆਲੇ ਖਾਂਦੇ ਸੀ। ਉਹਨਾਂ ਨੇ ਬਚਪਨ ਤੋਂ ਨਹੀਂ ਖਾਧਾ, ਲੇਕਿਨ ਵਿੱਚ ਹੀਆ ਖਾਦਾ ਸੀ ਥੋੜੀ ਦੇਰ
ਹਾਂ, ਮੇਰੀ ਮੰਮਾ ਨੇ ਵੀ ਖਾਧਾ ਸੀ।
ਉਹ ਵੀ, ਉਹ ਵੀ ਸਿਰਫ ਤਰੀ-ਤਰੀ
ਹਾਂ ਹੁਣ ਮੇਰੇ ਮੰਮਾ ਵੀ ਇਦਾਂ ਕਰਦੇ ਆ ਆਪਾਂ ਜੇ ਕੋਈ ਸਬਜ਼ੀ ਜੇ ਬਣ ਗਈਏ ਸਬਜ਼ੀ ਤੇ ਇਹਨਾਂ ਨੇ ਫਿਰ ਤਰੀ ਲੈਣੀ ਐ ਨਾਲ ਮਾੜੀ-ਮੋਟੀ, ਓਦਾਂ ਨੀ ਖਾਣੀ ਫਿਰ, ਨਹੀਂ ਤੇ ਇਹਨਾਂ ਨੂੰ ਕੋਈ ਹੋਰ ਸਬਜ਼ੀ ਚਾਹੀਦੀ ਏ
ਹਾਂ ਫਿਰ। ਜਾਂ ਆਲੂ ਬਣਾ ਲਏ ਜਾਂ ਕੁਛ ਹੋਰ ਬਣਾ ਲਿਆ ਫਿਰ ਜ਼ਲਦੀ- ਜਲਦੀ ਮਤਲਬ ਉਸ ਟਾਈਮ
ਹੈ, ਬੜੀ ਔਖਾ ਹੋ ਜਾਂਦਾ ਇਕ-ਇਕ ਕਿਸੇ ਇੱਕ ਜਾਣੇ ਨੇ ਸਬਜ਼ੀ ਨਾ ਖਾਣੀ ਹੋਵੇ ਤੇ ਫੇਰ ਦੁਬਾਰਾ ਫੇਰ ਸਬਜ਼ੀ ਬਣਾਓ, ਕੋਈ ਹੋਰ ਸਬਜ਼ੀ ਬਣਾਓ।
ਮੈਨੂੰ ਤੇ, ਮੈਨੂੰ ਤੇ ਬੜਾ ਪਸੰਦ ਆ
ਦੋ-ਦੋ ਸਬਜ਼ੀਆਂ ਬਣਾਓ, ਵੇਖੋ ਇਹ ਕੰਮ ਬੜਾ ਔਖਾ ਜਾਂਦਾ।
ਉਹਥੀ ਐ
' ' ਆਹਾਂ, ਸਾਰੇ ਸਾਰਿਆਂ ਨੇ ਖਾਣੀ ਇੱਕੋ ਸਬਜ਼ੀ ਖਾਓ, ਪਰ ਨਹੀਂ ਜੇ ਨਹੀਂ ਖਾਣੀ ਦੂਜੀ ਸਬਜ਼ੀ
ਸ਼-ਸ਼ ਸਾਡੇ ਵੈਸੇ ਵੀ ਇੱਕ ਕੁਛ ਖਾਂਦਾ, ਇੱਕ ਕੁਛ ਖਾਂਦਾ।
ਆ ਤੇ ਸ ਹਰ ਘਰ 'ਚ' ਇਹ ਸਿਸਟਮ ਹੈਗਾ।
ਓਆ
ਸਾਡੇ 'ਚ' ਫੇਰ ਜ਼ਿਆਦਾਤਰ ਜੇ ਕਿਸੇ ਨੇ ਨਹੀਂ ਖਾਣੀ ਸਬਜ਼ੀ ਤਾਂ ਫੇਰ ਆਪਾਂ ਬਾਹਰੋਂ ਬਾਹਰੋਂ ਲੈ ਆਓ ਜੋ ਲੈ ਕੇ ਆਣਾ। ' '
ਆਹੋ, ਉਹੀਓ ਐ ਲਾਸਟ ਆਪਸ਼ਨ ਫਿਰ
ਉਹ ਬਚਦਾ ਹੀ ਉਹੀ ਐ
ਹਾਂ, ਉਸਕੇ ਬਾਅਦ ਸ ਉਸ ਉਸਕੇ ਬਾਅਦ ਸਾਰੇ ਦੀਵਾਰ ਬੰਦਾ ਆ
ਹਾਂ ਸਹੀ ਕਿਹਾ ਵੈਸੇ ਸਾਰੇ ਦੀਵਾਰ ਬੰਦ ਹੋ ਜਾਂਦੇ ਆ ਪਰ ਇਹ ਹੈਗਾ ਨਾ ਕਿ ਚਲੋ, ਘਰ ਦੀ ਸਬਜ਼ੀ ਮੇਰੇ ਮੰਮਾ ਕਹਿੰਦੇ ਖਾਣੀ ਚਾਹੀਦੀ ਹੈ ਖਾਇਆ ਕਰੋ।
ਔਰ ਕੇ ਕੁਛ ਵੀ ਖਾ ਲਓ, ਕੁਛ-ਕੁਛ ਨੇ ਕੁਛ ਫਾਇਦਾ ਹੀਂ ਦੇਗੀ, ਨੁਕਸਾਨ ਨਹੀਂ ਦੇਗੀ।
ਨੁਕਸਾਨ ਨੀ ਦੇਗੀ। ਪਤਾ ਕੀ ਕਈ ਲੋਕੀ ਬੜਾ ਬਾਹਰ ਦਾ ਖਾਂਦੇ ਆ, ਤੇ ਫਿਰ ਬਾਅਦ 'ਚ' ਆਪਾਂ ਨੁਕਸਾਨ ਹੀ ਹੁੰਦਾ ਹੈ। ਉਹਨਾਂ ਦਾ ਕਦੇ ਕਿਸੇ ਦਾ ਲੀਵਰ ਫੈਟ 'ਚ' ਚਲਾ ਜਾਂਦਾ ਐ। ਕਿਸੇ ਨੂੰ ਕੁਛ
ਉਹ ਤੇ ਹੈ, ਗ ਉਹ ਤੇ ਗੱਲ ਸਹੀ ਐ।
ਇਸ ਕਰਕੇ ਬਾਹਰ ਦਾ ਵੀ ਥੋੜਾ ਕੰਟਰੋਲ ਕਰਨਾ ਹੀ ਚਾਹੀਦਾ ਬੰਦੇ ਨੂੰ। ਜਿੰਨਾ ਹੱਥ ਹੋ ਸਕੇ।
ਸਹੀ ਗੱਲ ਐ।
ਹਨਾ ਵੀ, ਬਾਅਦ 'ਚ' ਪਤਾ ਕੀ ਬੰਦਾ ਆਪ ਹੀ ਤੰਗ ਹੁੰਦਾ ਹੋਰ ਕਿਹਨੇ ਤੰਗ ਹੋਣਾ ਐ, ਤਲੀਆਂ ਚੀਜ਼ਾਂ ਖਾ ਕੇ।
ਕਿੰਨੇ ਲੋਕ ਵੀਡੀਓ 'ਚ' ਦੱਸਦੇ ਐ। ਫਾਸਟ ਫੂਡ ਖਾ-ਖ ਕੇ ਖਾ-ਖਾ ਕੇ ਬਾਅਦ 'ਚ' ਐਂਡ 'ਚ' ਬਿਮਾਰ ਹੀ ਪੈਂਦੇ ਨੇ।
ਪੈਂਦੇ ਨੇ ਬੜੇ ਬਿਮਾਰ ਪੈਂਦੇ ਨੇ।
ਉਹ ਡੇਲੀ-ਡੇਲੀ ਵੀ ਜਾਂ ਜੋ ਬਣਾਣਾ ਜ਼ਿਆਦਾਤਰ ਘਰ ਹੀ ਬਣਾ ਕੇ ਖਾ ਲਓ। ਉਹ ਵੀ ਸਹੀ ਹੈ ਸਾਫ਼-ਸੁਥਰਾ। ਦੇਖ ਲਿਆ ਟਾਈਮ। ਆਹ, ਥੋੜੀ ਆਵਾਜ਼ ਚੱਲ ਗਈ ਸੀ ਵਿੱਚ।
ਮੈਂ ਟਾਈਮ ਦੇਖਲੋ।
ਆ, ਓਹੀ ਮੈਂ ਟਾਈਮ ਦਿਖਣ ਗੀਆ ਹੁਣੇ।
ਹਾਂ। ਮੈਂ ਟਾਈਮ ਦੇਖਣ ਚਲੀ ਗਈ, ਹੁਣ ਪਤਾ ਕੀ ਐ ਸਾਡੇ। ਤਾਹੀਓਂ ਹੁਣ ਖਾਣ-ਪੀਣ ਦਾ ਆਪਾਂ ਵੇਖਣਾ ਹੁੰਦਾ ਏ ਆਪਾਂ ਪਰਸੋਂ ਉਹ ਖਾਧਾ ਇਹ ਸਪਰਿੰਗ ਰੋਲ। ਤੇ ਉਹ ਮੋਮੋਸ ਖਾਦੇ ਆ ਫੇਰ ਵੀ ਦੇਖੋ ਦਿਲ ਕਰਦਾ ਹੈ, ਕਿ ਚਲੋ ਬੰਦਾ ਫੇਰ ਖਾਏ। ਹੁਣ ਬਾਰ- ਬਾਰ ਥੋੜ੍ਹੀ ਰੋਜ਼ ਬੰਦਾ ਖਾਸ ਸਕ ਸਕਦਾ, ਮੈਂ ਕਹਿੰਦੀ ਜਦੋਂ ਦੇ ਆਪਾਂ ਇੱਥੇ ਆਏ ਹੋਏ ਕੁੱਛ ਨਾ ਕੁੱਛ ਖਾਣ ਹੀ ਲੱਗੇ ਹੋਏ ਆ।
ਬਾਹਰ ਜਾਣਾ ਹੋਰ ਕਰਨਾ ਕੀ ਆ ਫਿਰ ਬਾਹਰ ਜਾਣਾ ਬਾਹਰ ਦਾ ਹੀ ਖਾਣਾ, ਘਰ ਰਹਿਣਾ ਘਰ ਦਾ ਖਾਣਾ।
ਕਦੀ ਕੁਝ ਖਾ ਲੋ ਕਦੀ ਕੁਛ ਖਾ ਲੋ। ਕਦੀ ਕੁਛ ਦਿਲ ਕਰ ਕੱਲ ਹੁਣ ਐਤਵਾਰ ਹੈਗਾ ਤੇ ਕੱਲ ਹੁਣ ਵੀ ਕੁਝ ਖਾਵਾਂਗੇ ਬਹਿ ਕੇ। ਬਸ ਖਾਈ ਜਾਓ ਏਦਾਂ ਹੀ।
ਕੱਲ੍ਹ ਐਤਵਾਰ ਕੱਲ ਤੇ ਫਿਰ ਕਿਤੇ ਚੱਕਰ ਵੀ ਲੱਗੇਗਾ।
ਹਾਂ ਚੋਰ। ਪਹਿਲਾ ਮੈਂ ਕੰਮ ਕੰਪਲੀਟ ਕਰਨਾ ਆਪਣਾ।
ਉੱਥੇ ਪਤਾ ਸਾਰਿਆਂ ਨੂੰ ਤੁਂਹੀ ਇਹ ਕੰਮ ਕਰਨਾ।
ਹਾਂਜੀ-ਹਾਂਜੀ ਪਤਾ- ਪਤਾ ਦੱਸਣਾ ਹੀ ਪੈਦਾ ਫਿਰ ਕੰਮ ਕਰਨਾ ਤੇ।
ਮਤਲਬ ਤੁਸੀਂ ਬਾਹਰ ਜਾ ਕੇ ਵੀ ਕੰਮ ਨੀ ਛੱਡਣਾ ਕੰਮ ਜ਼ਰੂਰ ਕਰਨਾ।
ਕੰਮ ਤੇ ਕਰਨਾ ਹੀ ਐ। ਦੇਖੋ ਹੁਣ ਜੇ ਆਪਾਂ। ਦੇਖੋ ਮੇਰੀ ਗੱਲ ਸੁਣੋ। ਹੁ ਜੇ ਆਪਾਂ ਥੋੜ੍ਹਾ ਜਿਹਾ ਰਹਿਣਾ ਹੀ ਇੱਥੇ ਆ ਤੇ ਆਪਣਾ ਕੰਮ ਉਹ ਨੂੰ ਕਿਉਂ ਨੁਕਸਾਨ ਕਰੀਏ।
ਹਾਂ ਰਹਿੰਦੇ ਤਾਂ ਇੱਥੇ ਵੀ ਆ ਕੰਮ ਕਰਦੇ ਸੀ। ਉਹ ਨਾਲ ਖਾ ਪੀਓ, ਨਾਲ
ਬਸ ਪਤਾ ਕਿਉਂ ਦੇਖੋ ਬਾਹਰ ਹੁਣ ਕੰਮ ਹੈਗਾ ਵਾ। ਆਪਾਂ ਕਰਾਂਗੇ ਨਹੀਂ ਬਾਅਦ ਚ ਆਏਗਾ ਨਹੀਂ ਵਿਹਲੇ ਬਹਿਣਾ ਫਿਰ।
ਹਾਂ ਸਹੀ ਗੱਲ ਆ ਮੈਂ ਖਾਮ-ਖਾਮ ਮਹੀਨਾ ਕੱਢਿਆ ਆਪਣਾ ਵੇਸਟ ਕੀਤਾ ਨਾ।
ਚੋਰ ਬੰਦਾ ਇਨੇ ਤੁਸੀਂ ਕਿੰਨੇ ਨੰਬਰਾਂ ਤੋਂ ਕੰਮ ਕਰ ਲੈਣਾ ਸੀ। ਮੇਰਾ ਤੇ ਵਿਆਹ ਹੀ ਚਲਾ ਗਿਆ। ਪਲਾ ਚ ਘੁੰਮਣ ਚਲੀ ਗਈ। ਘੁੰਮਣ ਤੋਂ ਬਾਅਦ। ਮੈਂ ਬਿਮਾਰ ਪੈ ਗਈ ਫੇਰ ਮੈਂ ਘੁੰਮਣ ਆ ਗਈ।
ਆਹ ਉਹੀਏ ਨਾ ਫੇਰ ਛੁੱਟ ਜਾਂਦਾ ਵਿੱਚ।
ਮੈਂ ਤੇ ਉੱਥੇ ਬੜੀ ਕੋਸ਼ਿਸ਼ ਕੀਤੀ ਸੀ। ਉੱਤਰਾ ਖੰਡ ਜੇ ਮੈਂ ਗਈ ਮੈਂ ਕੋਸ਼ਿਸ਼ ਬੜੀ ਕੀਤੀ ਕੰਮ ਕਰਨ ਦੀ ਪਰ ਉੱਥੇ ਕੰਮ ਨੀ ਹੋਇਆ ਮੇਰੇ ਤੋਂ।
ਉੱਥੇ ਫਿਰ ਰੌਲਾ ਤੇ ਬੜਾ ਕੁਛ ਹੋਣਾ।
ਪਤਾ ਫਿਰ ਉੱਥੇ ਬੰਦਾ ਘੁੰਮਣ ਗਿਆ ਐ ਇੱਧਰ-ਉੱਧਰ ਵੇਖ। ਵੇਖੇਗਾ ਉੱਥੇ ਕੋਈ ਰਹਿੰਦਾ ਥੋੜੀ ਮੇਰਾ ਆਜ ਮੈਂੱਥੋਂ ਰਹਿ ਲਾ ਗੀ।
ਆਹ ਸਹੀ ਗੱਲ ਹੈ ਉੱਥੇ ਬੰਦਾ ਘੁੰਮਣ ਗਿਆ ਉੱਥੇ ਕਿੱਥੇ ਗੱਡੀ ਚ ਕਾਲਾਂ ਕਰਦੀਆਂ ਗਈਆਂ ਆ।
ਹਾਂ ਮੈਨੂੰ ਬੜੀ ਹੋ ਔਖ ਹੋਈ ਸੀ ਤਾਂਹੀ ਮੈਂ ਤੁਹਾਨੂੰ ਕਿਹਾ ਸੀ। ਮੈਂ ਤੁਹਾਨੂੰ ਆ ਕੇ ਦੱਸਾਂਗੀ।
ਅੱਛਾ, ਫਿਰ ਕਦੋਂ-ਕਦੋਂ ਸਟਾਰਟ ਕੀਤਾ ਕਦੋਂ, ਕੀਤਾ ਤੁਸੀਂ।
ਮੈਂ ਕੀਤਾ ਹੀ ਨੀ ਸਟਾਰਟ ਮੈਂ ਤੇ ਅੱਜ ਕਰ ਰਿਆ।
ਉਸ ਤੋਂ ਪਹਿਲਾਂ
ਉਸ ਤੋਂ ਪਹਿਲੇ ਮੈਂ ਕਰਿਆ ਸੀ, ਜਾਣ ਤੋਂ ਪਹਿਲਾਂ ਮੈਂ ਕਰਕੇ ਗਈ ਕੰਮ।
ਕਿੰਨੀ ਦੇਰ ਕੀਤਾ ਸੀ। ਫਿਰ
ਤੇਰਾਂ ਕੋਲਾਂ ਕੀਤੀਆਂ ਸੀ ਮੈਂ, ਉਹ ਚ ਮੇਰੀਆਂ ਮੇਰੇ ਹਿਸਾ ਤਿੰਨ ਵੇਸਟ ਹੋਣੀਆਂ ਤੇ ਮੇਰੇ ਦਸ ਮੇਰੀਆਂ ਹੈਗੀਆ ਸੀ, ਤੇ ਦੱਸ ਦੇ ਪੈਸੇ ਮੈਨੂੰ ਆ ਗਏ ਸੀ। ਉੱਥੇ ਉਤਰਾਖੰਡ ਹੀ ਆਏ ਸੀ ਮੈਨੂੰ ਪੈਸੇ ਹਜ਼ਾਰ ਵੀ ਆ ਗਿਆ ਸੀ ਮੈਨੂੰ ਹਜ਼ਾਰ ਜਿੰਨਾ ਵੀ ਬਣਿਆ ਹੋਇਆ ਸੀ ਉਹ ਕੋਲਾ ਵਿੱਚੋਂ ਵੈਸਟ ਵੀ ਤਾਂ ਜਾਂਦੀਆਂ ਹੀ ਹੈ ਨਾ।
ਵੈਸਟ ਹੁਣ ਸ ਮੇਰੀ ਨੀ ਇੱਕ ਵੈਸਟ ਹੋ ਗਈ ਸਵੇਰੇ- ਸਵੇਰੇ।
ਹਾਂ ਇਹ ਬੜਾ ਕੰਮ ਖਰਾਬ ਹੋ ਜਾਂਦਾ ਹੁਣ ਮੇਰੀ ਵੀ ਤੇ ਹੋਈ ਐ। ਜਿਹੜੀ ਸਾਡੀ ਛੇ- ਸੱਤ ਮਿੰਟ ਦੇ ਇਹ ਕੀ ਹੁਣ ਪਤਾ ਨੀ ਉਹਦੇ ਪੈੇਸੇ ਮਿਲਣੇ ਆ ਕਿ ਨਹੀਂ ਮਿਲਣੇ।
ਅੱਛਾ ਉਹ ਵੇਸਟ ਵੀ ਹੋ ਸਕਦੀ ਐ।
ਹਾਂ ਵੇਸਟ ਵੀ ਕਰ ਸਕਦੇ ਆ। ਉਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ।
ਛੇ- ਸੱਤ ਮਿੰਟ ਤਾਂ ਹੋ ਹੀ ਗਏ ਸੀ ਦੋ- ਤਿੰਨ ਮਿੰਟ ਹੀ ਰਹਿੰਦੇ ਸੀ।
ਹਾਂ ਅੱਗੇ ਪਤਾ ਨੀ ਅਗਲੇ ਕੀ ਸੋਚਦੇ ਆ।
ਹਾਂ ਉਹਦਾ ਸਾਰਿਆਂ ਨੂੰ ਥੋੜ੍ਹਾ ਪਤਾ ਐ। ਜੋਸ਼ ਤੋ ਹੋ ਕੇ ਇਨਾ ਬਕਵਾਸ ਕੱਲੀ ਓ ਹੋ ਗੇਮ ਕਰੋ।
ਕੀ ਪਤਾ।
ਉਹ ਮਤਲਬ ਉਹਨਾਂ ਨੇ ਥੋੜ੍ਹੀ ਦੇਰ ਬੰਦੇ ਜੋੜਨ ਵਾਸਤੇ ਕਰਦੇ ਨੇ। ਉਹ ਐਇਆ ਨਾ।
ਉਹ ਇਹ ਕੀ ਪਤਾ ਰੱਬ ਜਾਣੇ ਕੀ ਚੱਕਰ ਚੱਲਦਾ ਪਿਆ ਉਹਨਾਂ ਦਾ ਵੀ ਚਲੋ। ਛੱਡੋ ਸਾਨੂੰ ਕੀ ਆਪਾਂ ਕੰਮ ਹੀ ਨੀ ਕਰਨਾ ਹਜੇ ਉਹ ਵਾਹਲਾ।
ਆਹ ਠੀਕ ਆ ਐ ਇਹ ਵੀ -ਇਹ ਵੀ ਇਹ ਵੀ ਏ ਆਈ ਚੈਕਿੰਗ ਕਰਦਾ ਹੋਣਾ ਇਹਦੇ 'ਚ ਵੀ
ਨਹੀਂ ਇਸ 'ਚ ਬੰਦੇ ਚੈਕ ਕਰਦੇ ਆ। ਇਹ ਜੋ ਆਪਾਂ ਗੱਲਾਂ ਕਰਦੇ ਪਏ ਨਾ। ਸਾਰੇ ਬੰਦਿਆਂ ਨੇ ਸੁਣਨੀ ਆ।
ਤੁਹਾਨੂੰ ਕਿੰਨੇ ਆਖਿਆ?
ਹਾਂ ਤੁਸੀਂ ਸੁਣਾਓ ਐਪ 'ਚ ਈ ਆ ਗਰੁੱਪ 'ਚ ਨਹੀਂ ਨਾ। ਉੱਥੇ ਟੀਚਰਾਂ ਭੇਜਦੀਆਂ ਹੈਗੀਆਂ। ਜਿਹੜਾ ਗ਼ਲਤ ਬੋਲਦਾ ਵਾ ਹਾਂ।
ਮਤਲਬ ਉਹਨਾਂ ਨੇ ਇਹ ਵੀ ਮਨਾ ਕੀਤਾ ਕਿ ਕਿਸੇ ਹੋਰ ਐਪ ਦੀ ਗੱਲ ਨਹੀ ਕਰਨੀ।
ਹਾਂ ਨੀ ਉਹ ਨੀ ਕਰਨੀ ਮਤਲਬ ਪਰ ਓਦਾਂ ਨੀ ਗੱਲ ਕਰਨੀ ਕੋਈ ਹੋਰ ਮਤਲਬ ਸਮਝਦੇ ਪਏ ਤੁਸੀਂ।
ਠੀਕ ਐ ਠੀਕ ਐ।
ਬੱਸ ਉੱਧਰ ਨੋਰਮਲ ਗੱਲ ਕਰੋ ਬਾਕੀ ਸਾਰਾ ਕੁਛ ਵਧੀਆ ਐ। ਹੋਰ ਕੁਛ ਨੀ ਚਾਹੀਦਾ।
ਚਲੋ ਇਹਦੇ 'ਤੇ ਟੋਪਿਕ ਟੋਪਿਕ ਦਾ ਵੀ ਉਹ ਨਹੀਂ ਹੈ ਸੀਆਪਾਂ।
ਹਾਂ ਨਹੀਂ ਪਰ ਇਹ ਹੈਗਾ ਕਿ ਇਹ 'ਚ ਸਹੀ ਆ ਬਣ ਜਾਂਦੇ ਦੇਖੋ ਦਸ ਮਿੰਟ ਤੇ ਗੱਲ ਕਰਨੀ ਹੁੰਦੀ ਆ।
ਆ ਸਿੰਪਲ, ਕੋਈ ਜ਼ਿਆਦਾ ਆ ਕੋਈ ਸੌਖਾ ਹੀ ਕੰਮ ਐ।
ਸੌਖਾ ਏ ਸਗੋਂ ਬਹੁਤ ਵਧੀਆ ਏ ਮੇਰੀ ਵੀ ਜਿਹੜੀ ਮੈਂ ਗੱਲ ਕਰਦੀ ਪਈ ਆ। ਉਹਨਾਂ ਟੀਮ 'ਚ ਆ ਨੰਬਰ ਲਾ ਲਏਓ ਰੇਮੇ ਮੈਨੂੰ ਲੱਗਦਾ।
ਕਿੰਨੇ
ਜਿਨਾਂ ਨਾਲ ਮੈਂ ਪਹਿਲਾਂ ਗੱਲ ਕਰਦੀ ਪਈ ਸੀ।
ਮਤਲਬ ਇੱਕ ਸਿੰਮ ਦਾ ਹੋ ਗਿਆ ਚਲੇ। ਫਿਰ ਦੂਈ ਸਿਮ
ਹਾ ਨੰਬਰ ਤੋਂ।
ਇੱਕ ਸਿਮ ਦੀ ਕਿੰਨੀ ਕੋਲਸ ਆ।
ਤੀਹ ਕੌਲਾਂ।
ਥ੍ਰੀ ਹੋ ਗਿਆ ਟਾਈਮ ਹੋਗਿਆ।
ਚਲੋ ਠੀਕ ਆ ਠੀਕ ਆ।